ਹੈਲੋ, ਸਤਿ ਸ਼੍ਰੀ ਅਕਾਲ ਜੀ ਹੋਰ ਤਾਂ ਕਿੱਦਾਂ, ਤੂਸੀ ਠੀਕ ਹੋ।
ਵਧੀਆ-ਵਧੀਆ, ਤੁਸੀਂ ਸੁਣਾਓ ਕੀ ਕਰਦੇ ਐ।
ਬਸ ਮੈਂ ਨਾਸ਼ਤਾ ਬਣਾ ਰੀ ਸੀਗੀ
ਅੱਛਾ, ਅੱਛਾ, ਅੱਜ ਲੇਟ ਹੋ ਗਏ
ਉ ਲੇਟ ਯਾਰ ਏਦਾਂ ਹੋ ਗਈ, ਜਿਹੜੀ ਕੰਮ ਵਾਲੀ ਨਾ ਸਾਡੀ ਪੱਕੀ ਉ ਹੋ ਗਈ ਇੱਕ ਦਮ ਬਿਮਾਰ, ਜਿੱਦਾਂ ਚਾਰ ਪੰਜ ਘਰ ਫੜੇ ਹੁੰਦੇ ਤੁਹਾਨੂੰ ਪਤਾ, ਏਨਾਂ ਨੇ ਹਨਾ ਤੋ ਸਾਡੇ ਸਾਹਮਣੇ ਹੋੲ ਇੱਕ ਘਰ ਕਰਕੇ, ਦੂਜੇ ਘਰ ਕਰਨ ਗਈ ਐ, ਤੇ ਉਹ ਉੱਥੇ ਭਰਾਵਾ ਹੋ ਗਈ ਹੈ ਮੁਦੀ
ਅੱਛਾ
ਗਰਮੀ ਕਰਕੇ ਪਤਾ ਨਹੀਂ, ਬੀ ਪੀ ਵਗੈਰਾ ਹਾਈ ਹੋ ਗਿਆ, ਕਿ ਲੋਅ ਹੋ ਗਿਆ। ਫੇਰ ਉਹਦੇ ਘਰ ਵਾਲਿਆਂ ਨੂੰ ਫੋਨ ਕਰਕੇ ਭੇਜਿਆ, ਫਿਰ ਹੋਰ ਥਾਂ ਤੋਂ ਅਰੇਂਜ ਕਿਤ ਤਾ ਫੋਨ 'ਤੀਨ-ਚਾਰ ਘਰਾਂ ਨੂੰ ਲਾਇਆ ਕਿਤੇ ਅਰੇਂਜ ਹੋਈ, ਉਹਦੇ ਵਿੱਚ ਹਾਂਜੀ, ਉਹਦੇ ਵਿੱਚ ਇਹ ਲੇਟ ਹੋ ਗਈ
ਅੱਛਾ-ਅੱਛਾ ਹਾਂਜੀ, ਉਹੀ ਨਾ ਫਿਰ ਹੋ ਜਾਂਦਾ
ਹਾਂ, ਜੇ ਪਤਾ ਹੋਵੇ ਨਾ ਨਹੀਂ ਆਉਣਾ, ਫੇਰ ਤੇ ਬੰਦਾ ਆਪਣੇ ਆਪ ਨਾ ਕਰ ਲੈਂਦਾ ਟਾਈਮ, ਉੱਠ ਕੇ ਕੇ ਹਾਂਜੀ-ਹਾਂਜੀ
ਹਨ
ਜੇ ਪਤਾ ਇਹਨਾਂ ਨੇ ਆਣਾ, ਗਿਆਰਾਂ ਵਜੇ ਤਾਹੀ ਇਹਨਾਂ ਦੀ ਵੇਟ ਕਰੋ ਤੇ ਬਾਅਦ ਚ ਪਤਾ ਲੱਗੇ ਪੀ ਇਹ ਏਦਾਂ ਹੋਗੀ, ਤਾਂ ਔਖਾ ਹੋ ਜਾਂਦਾ।
ਜੀ ਉਹੀ ਨਾ ਫੇਰ ਇਕਦਮ ਹੋ ਗਿਆ।
ਹਾਂਜੀ-ਹਾਂਜੀ ਉਹੀ, ਨਾਸ਼ਤਾ ਕਰਵਾਉਣਦਗੀ ਸੀਗੀ, ਤੇ ਸਾਹਮਣੇ ਮ ਆ ਗਈ ਫੋਨ ਕਹਿੰਦੀ ਭਾਬੀ ਏਦਾਂ ਕਰਕੇ ਉਹਨੂੰ ਪਤਾ ਨੀ ਕੀ ਹੋਈ ਜਾ ਰਿਹਾਦੇ
ਅੱਛਾ-ਅੱਛਾ ਅ ਗਰਮੀ ਬਹੁਤ ਹੈ ਨਾ ਨਾਲੇ ਗਰਮੀ ਗਾਲਕੇ ਹੋ ਗਈ ਹੋ ਘਬਰਾਹਟ ਵਗੈਰਾ। ਹਾਂਜੀ ਕੱਲ ਦੀ ਵੀ ਬਹੁਤ ਗਰਮੀ ਤੇ ਹਾਲ ਤੇ ਹਵਾ ਨੀ ਸੀ।
ਨਮ ਨਿੰਬੂ ਪਾਣੀ ਵਗੈਰਾ ਪਲਾ ਤਾ ਅਤੇ ਠੀਕ
ਅੱਛਾ-ਅੱਛਾ ਕਾਲ ਤੇ ਬਿਲਕੁਲ ਹਵਾ ਨ ਜੇ ਇੰਨੀ ਗਰਮੀ ਆੱਜ ਵੀ ਉਹੀ ਹਾਲ ਹੈ।
ਰਾਤੀ ਬਾਰਿਸ਼ ਹੋਈ ਤੁਹਾਡੀ?
ਨਹੀਂ-ਨਹੀਂ ਕੂਛ ਨਹੀਂ
ਨਾ ਸਾਡੇ ਹੋਈ ਆ ਪਰ ਸਵੇਰੇ ਤੜਕੇ ਜ ਹੋਈ ਕਿਤੇ।
ਹਾਂਜੀ-ਹਾਂਜੀ ਤੇ ਉਸ ਤੋਂ ਬਾਅਦ ਫੇਰ ਧੁੱਪ ਏਨੀ ਨਿਕਲੀ ਦੀ ਗਰਮੀ ਇੰਨੀ ਏ ਬਾਹਰ ਦੇਖਣ ਦਾ ਮਨ ਨੀ ਕਰਦਾ ਪੇਆ।
ਉਹੀ ਨਾ ਤਾਂ ਕਰਕੇ ਮੁਸ਼ਕਿਲ ਹੋ ਜਾਂਦੀ ਹੈ ਆਪ ਨੂੰ ਗਰਮੀ ਲੱਗਦੀ ਹੈ ਉਹ ਵੀ
ਹੋਰ ਕੀ ਉਹਨਾਂ ਨੂੰ ਵੀ ਵਿਚਾਰੇ ਲੱਗੀ ਏ ਚਲੋ ਉਹਨਾ ਦੇ ਵੀ ਤਿੰਨ ਚਾਰ ਪੜ੍ਹੇ ਜਾਣਗੇ।
ਹਾਂਜੀ-ਹਾਂਜੀ ਉਹੀ ਚੱਕਰ ਹੈ ਨਾ।
ਕਰਕੇ ਫ਼ਿਰ ਉਹਨਾਂ ਨੇਂ ਕਿੱਤੇ ਆਪਣਾਂ ਘਰ ਜਾਣਾ ਕਰਨਾਂ ਦੁਬਾਰਾ।
ਹਾਂਜੀ। ਏਂ ਹੁਣ ਆਦਤ ਪਈ ਹੋਈ ਹੈਂ ਨਾ ਸ਼ਰੀਰ ਨੂੰ ਪਈ ਚੱਲ ਉਹਨਾਂ ਨੇਂ ਆਉਣਾਂ ਕੋਈ ਨੀਂ।
ਹਾਂਜੀ ਹਾਂਜੀ ਉਹੀ ਨਾ ਫ਼ਿਰ ਆਪਣੇਂ ਆਪ ਨੂੰ ਹੋਰ ਤਰ੍ਹਾਂ ਥੋੜਾਂ
ਉਸ ਸਾਬ ਨਾਲ਼ ਸਾਡਾ ਵੀ ਕੰਮ ਲੇਟ ਹੋ ਜਾਂਦੇਂ ਸਾਰੇ ਫ਼ਿਰ।
ਨਾਲ਼ੇ ਅੱਜ ਹੈਂ ਵੀ ਸੰਡੇ ਆ। ਉੱਠੇ ਵੀ ਲੇਟ ਹੀ ਹੋਣੇਂ ਅੱਜ।
ਕਿੱਦਾਂ। ਅੱਜ਼ ਤੇ ਨੌ ਵਜ਼ੇ ਹੀ ਉੱਠੇ
ਅੱਛਾ ਅੱਛਾ ਤਾਈਂ ਫ਼ਿਰ ਸਭ।
ਸਾਰੇ ਕੰਮ ਤਾਂਈਓਂ ਲੇਟ। ਹਾਂ
ਹਾਂਜੀ, ਹਾਂਜੀ। ਹੁਣ ਤਾਂ ਬੱਚਿਆਂ
ਬੱਚੇ ਸਗੋਂ ਹੋਰ ਲੇਟ ਉੱਠੇ। ਲਾਈਟ ਬਹੁਤ ਜਾਂਦੀ ਏਂ ਇੱਕ ਤੇ ਤੇ ਉਹ ਫ਼ਿਰ ਜਦੋਂ ਰੂਮ ਠੰਢਾ ਹੁੰਦਾਂ। ਫ਼ਿਰ ਹੋਰ ਨੀਂਦ ਆਉਂਦੀ ਏਂ
ਹਾਂਜੀ ਮੇਰਾ ਛੋਟੂ ਆਪ ਕਿਹ ਦੀਦਾ ਦਾ ਪਾਪਾਂ ਨੂੰ ਕਹਿੰਦਾਂ ਪਾਪਾ ਏਸੀ ਲਗਵਾਉ ਏਸੀ ਲਗਵਾਉ। ਮੈਂ ਕਿਹਾਂ ਚਲੋਂ ਥਲ ਥੱਲੇ ਠੀਕ ਠੰਢਾ ਹੈਂ ਥੋੜਾਂ ਹਜੇ ਨੀਂ ਅਸੀਂ ਬਾਅਦ ਚ ਦੇਖਾਂਗੇ ਅਸੀਂ ਕਹਿੰਦਾਂ ਨਹੀਂ ਪਾਪਾ ਏ ਸੀ ਲਗਾਓ ਗਰਮੀ ਗਰਮੀ ਕਹਿੰਦਾ ਨਾਲ਼ੇ ਮੋਸਮ।
ਤਾਡੀ ਵਾਜ ਨ੍ਹੀਂ ਸਹੀ ਆ ਰਹੀ
ਹੈਲੋ।
ਹਾਂਜੀ-ਹਾਂਜੀ
ਮੈਂ ਕਿਹਾਿਆ ਨਾਸ਼ਤਾ ਕੀ ਬਣਾ ਲਿਆ, ਅੱਛਾ-ਅੱਛਾ ਸੰਡੇ ਆਲੂ ਵਾਲੇ
ਸੰਡੇ ਬਿਲਕੁਲ-ਬਿਲਕੁਲ ਹੋਰ ਕੁੱਛ ਮਿਲ਼ਦਾ ਵੀ ਹੈਂ ਨੀਂ ਕੀ ਬਣਾਈ ਜਾਵੇ ਬੰਦਾਂ। ਉਖ ਰੂਨੋ ਦੇ ਬਣਾਉਣੇ ਨਾ।
ਹਾਂਜੀ।
ਸਾਡਾ ਡੋਗੀ ਆ ਨਿੱਕਾ ਬਰੂਨੋ।
ਅੱਛਾ।
ਆ ਡੋਗੀ ਦਾ ਨਾਂ ਬਰੁਣੋ। ਡੱਗੀ। ਉਹ ਦੂਜ਼ਾ ਜਿਹੜਾਂ ਪਗ ਵਲ ਨੀਂ ਪੱਗ।
ਹਾਂਜੀ, ਹਾਂਜੀ।
ਉਹ ਵੀ ਵਿਚਾਰਾਂ ਬਜ਼ੁਰਗ ਹੋ ਗਿਆਂ ਹੁਣ। ਬਾਰਾਂ ਸਾਲਾਂ ਦਾ ਹੋ ਗਿਆਂ ਵਾ ਬਸ ਉਹਨੂੰ ਕੋਈ ਦੀਨ ਦੁਨੀਆਂ ਦਾ ਨਾਲ਼ ਮੱਤਲਬ ਨੀਂ ਹੈਗਾ।
ਅੱਛਾ, ਅੱਛਾ।
ਰੋਟੀ ਜਦੋਂ ਸਮੈਲ ਆਗੀ। ਉਦੋਂ ਹੀ ਉਹਨੇਂ ਉੱਠਣਾ ਐ। ਕੁੱਝ ਖਾਣ ਦੀ ਸਮੈਲ ਆ ਗਈ ਫ਼ਿਰ ਉੱਠਣਾ। ਹਾਂ ਬਸ ਬਸ ਉਦੋਂ ਹੀ ਇਹਨੇ ਮੋਹ।
ਵੈਸੇ ਵੀ। ਹਾਂ ਵੈਸੇ ਵੀ ਜ਼ਿਆਦਾ ਇਹ ਕਰਦੇ ਨੀਂ ਕੁੱਛ ਬਹਿਣ ਵਾਲਾਂ
ਹਾਂਜੀ ਜਦੋਂ ਛੋਟਾਂ ਹੀ। ਉਦੋਂ ਤਾਂ ਬਥੇਰਾ ਸ਼ਰਾਰਤੀ ਸੀਗਾ।
ਅੱਛਾ।
ਹੁਣ ਹੋਂਗੇ ਥੋੜੇ ਬਜ਼ੁਰਗ਼।
ਅੱਛਾ। ਮੇਰੇ ਨੂੰ ਆਪ ਛੋਟੇ ਨੂੰ ਬਹੁਤ ਪਸੰਦ ਏ। ਆ ਦੇਖੋ ਦੇਖੇਂਗਾ ਨਾ। ਮੰਮਾ ਡੋਗੀ ਲੈਣਾਂ। ਮੈਂ ਕਿਹਾਂ ਪਾਪਾਂ ਨੂੰ ਬੋਲੀਂ ਜੇ ਤੂੰ ਵੱਡਾ ਹੋਏਂਗਾ ਨਾ ਫ਼ਿਰ ਲਵਾਂਗੇ।
ਹਾਂ ਫ਼ਿਰ ਤਾਂ ਰੱਖਿਆਂ। ਪਰ ਹੁਣ ਨ੍ਹੀਂ ਮੈਂ ਰੱਖਣਾਂ ਬਸ।
ਹਾਂ। ਮੈਂ ਕਿਹਾਂ ਤੂੰ ਆਪ ਹੀ ਡੋਗੀ ਏਂ। ਤੈਂਨੂੰ ਮੈਂ ਡੋਗੀ ਰੱਖ ਕੇ ਕੀ ਕਰਨਾ। ਹਾਂਜੀ। ਤੈਂਨੂੰ ਸੰਭਾਲਾਂਗੀ ਕਿ ਮੈਂ ਉਹਨੂੰ ਸੰਭਾਲਾਂਗੀ ਡੋਗੀ ਨੂੰ। ਮੈਂ ਕਿਹਾਂ ਉਹਨੂੰ ਉਹਦਾ ਵੀ ਮੈਂਨੂੰ ਹੀ ਸਾਰਾਂ ਕੁੱਛ ਕਰਨਾਂ ਪੈਣਾਂ ਤੇ ਤੇੇਰਾ ਵੀ ਮੈਂਨੂੰ ਹੀ ਕਰਨਾਂ ਪੈਣਾ ਸਾਰਾਂ ਕੁੱਛ।
ਨਾਲ਼ ਰੋਜ਼ ਨਾ ਮੂੰਹ ਚ ਬੁਰਕੀਆਂ ਪਾ ਪਾ ਕੇ ਰੋਟੀ ਖਵਾਉਣੀ ਪੈਂਦੀ। ਬੱਚਿਆਂ ਵਾਂਗੂ ਇਹਨੇ ਨੀਚੲੌ ਖਾਣੀਂ ਨੀਂ।
ਹਾਂਜੀ ਮੇਰੇ ਰਿਲੇਟਿਵ ਸੀ ਨਾ ਉਹਨ੍ਹਾਂ ਨੇ ਰੱਖਿਆਂ ਹੋਇਆਂ ਸੀ। ਉਹਨਾਂ ਦਾ ਵੱਡਾ ਵਾਲਾਂ ਸੀ। ਬਹੁਤ ਵੱਡਾ ਸੀ। ਉਹ ਤੇ ਤਾਂ ਵੀ ਏਡਾ ਵੱਡਾ ਹੋ ਗਿਆਂ ਸੀ। ਤਾਂ ਵੀ ਚਮਚਿਆਂ ਨਾਲ ਰੋਟੀ ਖਵਾਉਂਦੇ ਸੀ
ਅੱਛਾ ਅੱਛਾ
ਹਾਂ ਫ ਜਦੋਂ ਉਹਨਾਂ ਦੀ ਮੈਰਿਜ ਹੋ ਗਈ ਨਾ ਮੇਰੀ ਭੂਆਈ ਲੱਗੀ ਸੀ ਤੇ ਉਹਨਾਂ ਦੀ ਮੈਰਿਜ ਹੋ ਗਈ ਤੇ ਉੱਥੇ ਮੈਂ ਰਹੀ ਫਿਰ ਇੱਕ ਹਫ਼ਤਾ ਮੈਂ ਉਹਨੂੰ ਫਿਰ ਮੈਨੂੰਥ ਡਰ ਬਹੁਤ ਲੱਗਦਾ ਸੀ ਫੇਰ ਮੈਨੂੰ ਨਾ ਥੋੜਾ ਨਾ ਹੋ ਗਿਆ ਮੈਨੂੰ ਉਹਦੇ ਨਾਲ਼ੇਰ ਉਹਨੂੰ ਰੋਟੀ ਖਵਾਉਣੀ ਨਾ ਜੇ ਉਹਨੇ ਖਾ ਹੀ ਨੀ ਮੈਨੂੰ ਕਹਿੰਦਾ ਚਮਚੇ ਨਾਲ ਖੁਆ ਮੈਂ ਕਿਹਾ ਮੈਂ ਨੀ ਖੁਂਦੀ ਫਿਰ ਮੈਂ ਖਵਾਈ ਵੀ ਡਰ ਡਰ ਕੇ
ਡਰ ਡਰ ਕੇ ਖਣੀ ਹਾਂ ਅਸੀਂ ਕਿਤੇ ਜਾਣਾ ਹੋਵੇ ਸਾਨੂੰ ਫੇਰ ਬੜੀ ਮੁਸ਼ਕਿਲ ਹੁੰਦੀ ਹੈ ਕਿਸੇ ਤੋਂ ਫਿਰ ਰੋਟੀ ਨ ਨਹੀਂ ਖਾਂਦਾ ਹੈਗਾ ਇਹਨੇ ਗੇਟ ਦੇ ਆ ਕੇ ਤੇ ਬੈਠੇ ਇਕੱਠੇ ਰਹਿਣਾ ਵੀ ਮੇਰੇ ਆਉਣਗੇ ਤਾਂ ਗੇਟ ਖੋਲਣਗੇ ਫਿਰ ਮੈਂ ਜਾਊਂਗਾ ਅੰਦਰ
ਆਦਤ ਪੈ ਜਾਂਦੀ ਨਾ
ਹਾਂਜੀ
ਉਹ ਵੀ ਚਮਚਿਆਂ ਨਾਲ ਰੋਟੀ ਖਵਾਈ ਫਿਰ ਨੀ ਖਾਧੀ ਦੋ ਦਿਨ ਰੋਟੀ ਨੀ ਖਾਧੀ ਓਨੀ
ਹੂੰ, ਹੂੰ ਏਦਾਂ ਹੀ ਕਰਦੇ ਆ ਹੁਣ ਸਾਡੇ ਤੋਂ ਖਾਂਦਾ ਹੀ ਨਹੀਂ ਹੈਗਾ ਇਹ ਤਾਂ ਪਾਪਾ ਕੋਲ ਹੀ ਖਾਣੀ ਨੇ ਬਸ
ਹਾਂਜੀ ਹਾਂਜੀ ਉਹੀ ਨਾ ਇੱਕ ਬੰਦੇ ਕੋ ਜਿਹੜਾ
ਹਾਂ ਇਹ ਸਾਰੀ ਉਮਰ ਮੈਂ ਕਿਤਨਾ ਖਵਾਉਂਦੀ ਰਹੀ ਹਾਂ ਤੇ ਹੁਣ ਉਹ ਲਾਡਲਾ ਹੋ ਗਿਆਂ ਉਹਨਾਂ ਦਾ। ਮੈਂ ਕਿਹਾਂ ਤੁਹਾਡੇ ਆਏਂ ਤੇ ਖਾਂਦਾ ਏਂ। ਉਦੋਂ ਹੀ ਉਹਨੂੰ ਹੋਸ਼ ਆਂਦੀ ਵੀ ਮੇਰਾ ਭਾਪਾ ਆਗੇ। ਫ਼ਿਰ ਮੈਂ ਫ਼ੋਨ ਮੇਂ ਉੱਠਣਾ ਏਂ।
ਹੈਲੋ।
ਹੋਰ ਹਾਂਜੀ ਹਾਂਜੀ ਵਧੀਆ ਠੀਕ ਹੈ
ਹੈਲੋ
ਤੁਸੀਂ ਸੁਣਾਓ ਕੀ ਬਣਾ ਰਹੇ ਅੱਜ
ਮੈਂ ਦਸ ਵੀ ਸਵੇਰੇ ਆਲੂਵਲੀ ਬਣਾਈ ਸੀ ਤੇ ਹੁਣ ਦੇਖਦੇ ਪਏ ਹੁਣ ਕੀ ਬਣਾਵਾਂ ਪੁੱਛਦੇ ਪਏ ਇਹਨਾਂ ਨੂੰ ਹੁਣ ਤੇ ਨਾਸ਼ਤਾ ਵੀ ਲੇਟ ਹੀ ਕੀਤਾ ਹੁਣ ਦੁਪਹਿਰੇ ਵੀ ਘੱਟ
ਹਾਂ ਦੁਪਹਿਰ ਨੂੰ ਘੱਟ ਹੀ ਹੁੰਦਾ
ਹਾਂ ਤੇ ਹੁਣ ਰਾਤੀ ਦੇਖਦੇ ਆਾਂ ਕੀ ਖਾਂਦੇ ਨੇ
ਹਾਂਜੀ
ਹ ਕੁੱਛ ਕੇਈਏ ਹੁਣ ਸੋਚਾਂਗੇ ਪਹਿਲੇ ਫੇਰ ਬਣਾਵਾਂਗੇ
ਸੱਚੀ ਗੱਲ ਹੈ ਕਈ ਵਾਰੀ ਤੇ ਸਰਜੀ ਦੀ ਬੜੀ ਟੈਂਨਸ਼ਨ ਚ ਹੁੰਦੀ ਹੈ
ਹੋਰ ਕੱਲ ਪਨੀਰ ਬਣਾਇਆ ਸੀ ਸ਼ਾਹੀ ਪਨੀਰ ਤੇ ਹੁਣ ਆਹ ਤੇ ਦੇਖਦੇ ਆ ਕੀ ਬਣਾਉਣਾ
ਸਰ ਜੇ ਨਾ ਜੇ ਹੋਵੇ ਗੋਲ ਦਫੇਰ ਤੇ ਝਾਟੀ ਬਣ ਜਾਂਦੀ ਹੈ ਤੇਰਾ ਕੋਈ ਇਸ਼ੂ ਨਾ ਹੋਵੇ ਸੋਚ-ਸੋਚ ਕੇ ਇੱਦਾਂ ਵੈਸੇ ਬੰਦਾ ਪਰੇਸ਼ਾਨ ਹੋ ਜਾਂਦਾ ਫਿਰ ਸੋਚਦਾ ਆਹ ਬੱਚਿਆਂ ਨੇ ਆਹ ਨੀ ਖਾਣਾ।
ਹਾਂ ਉਹੀ ਨਾ। ਸਾਰਾ ਬਸ ਇੰਜ ਹੀ ਟਾਈਮ ਨਿਕਲ ਜਾਣਾ ਫਿਰ ਸ਼ਾਮੀ ਜਦ ਪੰਜ ਵੱਜ ਜਾਣੇ ਫੇਰ ਕਾਲੀ ਪੈ ਜਾਣੀ ਜਾਦਾ। ਹੁਣ ਕੀ ਬਣਾਣਾ, ਹੁਣ ਕੀ ਬਣਾਣਾ ਉਹ ਤੇ ਜਿਆਦਾ ਆ ਜਾਂਦਾ। ਹੋਰ ਕੱਪੜੇ ਵਗੈਰਾ ਧੋ ਲੇ ਆਜ ਕਿ ਨਈਂ। ਕੱਪੜੇ ਧੋ ਲਏ ਅੱਜ ਮੈਂ ਕਿਹਾ?
ਕੱਪੜੇ ਨਹੀ ਕੱਲ ਧੋਲੇ ਸੀਗੇ।
ਅੱਛਾ-ਅੱਛਾ
ਅੱਜ ਮੈਂ ਸੋਚਿਆ ਅੱਜ ਸਾਰੇ ਤੈਅ ਵਗੈਰਾ ਲਗਾ ਕੇ ਰੱਖ ਦੂੰਗੀ ਪਰ ਉਹੀ ਕੰਮ ਵਿੱਚ ਜਿਹਾ ਕੰਮ ਪੈ ਗਿਆ। ਤੇ ਹੁਣ ਗੁੜੀਆਂ ਨੂੰ ਕਿਹਾ ਜਿਹੜੀ ਨਵੀਂ ਨਵੀ ਆਈਏ ਉਹ ਨਾ ਉੱਪਰ ਕਰਵਾ ਦੇ ਕਿਉਂਕਿ ਅਨਨੋਨ ਨੂੰ ਪਤਾ ਨੀ ਨਾ ਹੁੰਦਾ ਉਹਦੇ ਕੋਲ ਵੀ ਖੜੇ ਹੋ ਕੇ
ਹੋ ਜਾਂਦਾ ਨਾ।
ਹਾਂਜੀ ਮੈਂ ਕਿਹਾ ਤੂੰ ਉੱਤੇ ਕਰਵਾ ਮੈਂ ਜਦ ਤੱਕ ਆਪਣਾ ਨਾਸ਼ਤਾ ਨੀਚੇ ਖਤਮ ਕਰਕੇ ਫਿਰ ਨੀਚੇ ਕਰਾ ਲੂੰਂਗੀ।
ਹਾਂਜੀ-ਹਾਂਜੀ।
ਹਾਂਜੀ।
ਹਾਂ।
ਤੁਹਾਡੇ ਕਿੱਦਾਂ ਮੇੜ ਆ ਜਾਨ ਮਿਲ ਜਾਂਦੀਆਂ ਈਜ਼ੀਲੀ ਕਿ ਉਹ ਮੁਸ਼ਕਿਲ ਹੀ ਹੈ।
ਨਈ ਮਿਲਦੀ ਨੀ ਪਰ ਮੈਂ ਲਗਵਾਈ ਨਹੀਂ ਹੋਈ ਕਿਉਂਕਿ ਮੇਰਾ ਥੋੜਾ ਹੀ ਕੰਮ ਹੁੰਦਾ ਮੈਂ
ਆਹੋ ਚਲੋ ਆਪ ਤ ਫਿਰ ਹਾ ਕੱਲੇ ਬੰਦੇ ਦਾ ਨੀ ਇੰਨਾ ਹੁੰਦਾ ਹੈਗਾ।
ਹੋਰ-ਹੋਰ ਤੇ ਪਹਿਲੇ ਲਗਵਾਈ ਸੀ ਤੇ ਹਾ ਪਹਿਲੇ ਲਗਵਾਈ ਹੋਈ ਸੀ ਫਿਰ ਹੁਣ ਨੀ। ਹੁ ਮੈਂ ਕਿਹਾ ਹੁਣ ਮੈਂ ਮਿਨ ਆਪਣਾ ਹੀਮ ਥੋੜਾ ਬਹੁਤ ਮੈਂ
ਆਹੋ ਇਹ ਹੁੰਦਾ ਚਲੋ ਜਦੋਂ ਬੱਚਾ ਸੁੱਤਾ ਹੋਇਆ ਨਾ ਜਾ ਸਕੂਲ ਵਗੈਰਾ ਗਿਆ ਉਹਦਾ ਬੰਦਾ ਕੰਮ ਕਰ ਲੈਂਦਾ ਆਪਣਾ ਹੈ ਨਾ।
ਤਿੰਨ ਵਜੇ ਆਣਾ ਕਰਨਾ ਸਾਰਾ ਦਿਨ ਮੈਂ ਫ੍ਰਰੀ ਹਾਂ ਤੇ ਹੋਰ ਸਾਰਾ ਦਿਨ ਕੁਛ ਨਾ ਕੁਛ ਕੰਮ ਖ਼ਤਮ ਹੋ ਜਾਣੇ ਸਕੂਲੋਂ ਆਉਂਦੇ ਤੱਕ ਤੇ ਬਸ ਰਾਤ ਫਿਰ ਦੁਪਹਿਰੀ ਸਬਜ਼ੀ ਬਣਾ ਲੈਣੀ ਰਾਤ ਦੀ ਰੋਟੀ ਬਸ ਰਹਿ ਜਾਂਦੀ ਫੁਲਕੇ ਬਣਾਣ ਆਲੇ। ਮੈਂ ਕਿੰਨਾ ਕੁ ਖਾ ਲੈਣਾ ਜਾ ਕਰ ਲੈਣਾ ਕੁਛ ਕੱਲੇ ਬੰਦੇ ਆ ਸਹੀ ਵੀ ਏ ਜਾਦਾ ਜਿਨੇ ਹੋਣ ਫੇਰ ਹੁੰਦੀ ਹੈ ਦਿੱਕਤ ਥੋੜ੍ਹੀ ਬੌਤ।
ਹੂੰ-ਹੂੰ
ਵੈਸੇ ਵੀ ਈਜੀਲੀ ਮਿਲਦੀ ਨੀ ਜਦੋਂ ਜ਼ਰੂਰਤ ਹੋਏ ਉਦੋਂ ਨੀ ਮਿਲ ਬਿਲਕੁਲ ਨੀ ਮਿਲਦੀਆ ਉਦੋਂ ਤੇ ਬਹੁਤ ਕੁ ਕਰਨੀ ਪੈਂਦੀ ਹੈ ਇਹਨਾਂ ਨੂੰ। ਹਾ ਉਹ ਤੇ ਬਹੁਤ ਇਹਨਾ ਨੂੰ ਕਰਨਾ ਪੈਂਦਾ ਇੱਕ ਮਹੀਨਾ ਪਹਿਲੇ ਲੱਭੋ ਤੇ ਫੇਰ ਜਾ ਕੇ
ਹੋਰ-ਹੋਰ ਫਿਰ ਮੂੰਹ ਵੀ ਬੋਹਤ ਅਡਦੀਆ ਨਾ।
ਹਾਂਜੀ ਜਲਦੀ ਮਿਲਦੀ ਨੀ ਹੈ।
ਅ ਖਵਾਦੋਂ। ਹੋਰ
ਘੁੰਮਣ ਲਈ ਦੱਸੋ ਕਿਹੜੀ ਜਗ੍ਹਾ ਸਹੀ ਹੈ ਮੈਂ ਕਹਿੰਦੀ ਵੀ ਤੁਹਾਨੂੰ।
ਹਾਂਜੀ।
ਘੁੰਮਣ ਲਈ ਕਿੱਥੇ ਮਤਲਬ ਜਾਣਾ ਚਾਹੀਦਾ।
ਘੁੰਮਣ ਲਈ ਤਾਂ ਸ ਆਪ ਕਨਫਿਊਜ ਹੈ।
ਮੈਨੂੰ ਇਹ ਕਹਿੰਦੇ ਪੈ ਨੇ ਘੁੰਮਣ ਜਾਨੂੰ। ਹੋਰ ਸੁਣਾਓ? ਕਹਿੰ ਕਹਿੰਦਾ ਕਿੱਥੇ ਜਾਣਾ, ਲੈ ਤਾਂ ਪਤਾ ਨੀ ਮੈਨੂੰ ਆਪ ਵੀ ਨਹੀਂ ਪਤਾ, ਕਿੱਥੇ ਜਾਣਾ ਘੁੰਮਣ ਵਾਲੀ ਜਗ੍ਹਾ।
ਉਹ ਅਸੀਂ ਆਪ ਕਨਫਿਊਜ ਆਂ।
ਤੇ ਇਹਨਾਂ ਘਰ ਗਏ ਤੁਸੀਂ ਕਦੀ।
ਹਾਂਜੀ।
ਸ੍ਰੀਨਗਰ ਗਏ, ਮੈਂ ਕਿਹਾ ਤੁਸੀਂ।
ਸ਼ਿਮਲੇ, ਸ਼੍ਰੀਨਗਰ, ਨਹੀਂ ਸ਼੍ਰੀਨਗਰ ਨਹੀਂ।
ਅੱਛਾ, ਮੈਂ ਕਿਹਾ ਥੋਡਾ ਬਹੁਤ ਧੰਨਵਾਦ।
ਹਾਂ, ਨਹੀਂ ਉੱਧਰ ਤਾਂ ਠੀਕ ਹੋਣਾ, ਉੱਧਰ ਸਹੀ ਆ, ਲਦਾਖ ਵਗੈਰਾ ਜਾਂ ਸ਼੍ਰੀਨਗਰ। ਘਰ ਵਗੈਰਾ ਸਹੀ ਐ, ਹਾਂਜੀ।
ਕਹਿੰਦਾ ਬਸ ਚੱਲੀਏ ਘੁੰਮਣ, ਮੈਂਂ ਕਿਹਾ ਜਾਣਾ ਕਿਥੇ
ਵਧੀਆ- ਵਧੀਆ ਸਗੋਂ ਆ ਫੀਟਿੰਗ ਹੋ ਜਾਂਦੀ ਐ ਜਰਾ ਜੀ।
ਹੋਰ- ਹੋਰ ਮੇਨਟੇਨ ਸਹੀ ਠੰਡਾ ਘਰ ਥੋੜਾ ਬ ਚ ਕਹਿੰਦੇ ਚਲ ਦੇਖਦੇ ਆ ਬਣਾਂਦੇ ਆ ਪਲੈਨ, ਹੁਣ ਤੇ ਸਕੂਲ ਵੀ ਖੁੱਲਣ ਆਲੇ ਪੰਜ ਛੇ ਦਿਨ ਲਈ ਚੱਲਾਂਗੇ, ਫੇਰ ਆ ਜਾਆਂਗੇ ਬਲਕਿ।
ਹੋਰ ਕੀ, ਫੇਰ ਆ ਕੇ ਬੱਚੇ ਦੇ ਸਕੂਲ ਸ਼ੁਰੂ ਹੋ ਜਾਣੇ ਐ, ਹਾਂਜੀ।
ਪਹਿਲੀ ਤੇ ਫਸਟ ਨੂੰ ਤੇ ਘੱਟ ਹੀ ਬੱਚੇ ਆਂਦੇ ਨੇ, ਜ਼ਿਆਦਾ ਤੇ ਦੋ ਤਿੰਨ ਦਿਨ ਬਾਅਦ ਹੀ ਆਣਗੇ।
ਦੇ ਆਂ ਹੋਰ ਕੀ, ਸਟਾਟਿੰਗ ਇਹਨਾਂ ਨੇ ਕਰਨਾ। ਪਹਿਲਾਂ ਤਾਂ ਹੋਮਵਰਕ ਹੀ ਸਬਮਿਟ ਕਰਨਾ ਪੈਣਾ ਇਹਨਾਂ ਦਾ, ਹਾਂਜੀ।
ਹੋਮਵਰਕ ਪੀਅਨ ਕਹਿੰਦਾ ਮੈਂ ਨੀ ਕਰਨਾ ਮੰਮਾ, ਮੈਂ ਨੀ ਸਕੂਲ ਜਾਣਾ।
ਚਲੋ ਇੰਦਰ ਜੀ ਕਰਦੇ ਹਨਾ ਫਿਰ ਆਪਾਂ, ਓਕੇ ਜੀ ਬਾਏ।
ਸਸ ਰੀ ਕਾਲ।